ਹੈਲੋ।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
ਕੀ ਹਾਲ-ਚਾਲ ਜੀ ਤਾਡਾ?
ਆਵਾਜ਼ ਬਹੁਤ ਘੱਟ ਆ ਰਹੀ ਹੈ।
ਹੈਲੋ।
ਹਾਂਜੀ-ਹਾਂਜੀ।
ਹੁਨ ਮੇਰੀ ਆਵਾਜ਼ ਠੀਕ ਆ ਜੀ।
ਆ ਰਹੀ ਹੁਣ ਬਹੁਤ ਘੱਟ ਆ ਰਹੀ ਹੈ। ਹਾਂਜੀ ਦੱਸੋ, ਕੀ ਹਾਲ- ਚਾਲ?
ਸਬ ਵਦੀਆ ਜੀ, ਚਾੜਦੀ ਕਲਾ।
ਹਾਂਜੀ ਹੋਰ?
ਬਸ ਅਸੀਂ ਯਾਤਰਾ ਤੇ ਗੱਲ ਕਰਨੀ ਸੀ, ਹੈ ਨਾ।
ਛੁੱਟੀਆਂ- ਛਾਤੀਆਂ ਹੋਈਆਂ ਹੁੰਦੀਆਂ ਯ। ਯਾਤਰਾ ਕਰੋ ਕੋਈ ਕਿਸੇ ਪਾਸੇ ਦੀ।
ਕਿੱਥੋਂ ਕਰ ਲਈਏ ਜੀ ਯਾਤਰਾ, ਯਾਤਰਾ ਕਰਨ ਲਈ ਚਾਹੀਦੇ ਨੀ ਹਿੰਮਤ। ਐਨੀ ਗਰਮੀ। ਘਰੋ ਬਾਹਰ,
ਨਹੀਂ ਹੁਣ ਤਾਂ ਨਾ ਮੁੱਖ ਮੰਤਰੀ। ਮੰਤਰੀ ਸਾਹਿਬ ਨੇ, ਫਰੀ ਬੱਸਾਂ ਵੀ ਚਲਾਈਆਂ ਹੋਈਆਂ ਐ।
ਉਹ ਤਾਂ ਪੰਤਾਲੀ ਤੋਂ ਉੱਪਰ ਵਾਲਿਆਂ ਲਈ ਚਲਾਈਆਂ ਹੋਈ ਹੈ। ਬੱਤੀ ਸਾਲ ਵਾਲੇ ਕੀ ਕਰਨ।
ਹਾਂ।
ਬੱਤੀ ਸਾਲ ਵਾਲੇ ਤਾਂ ਲੈਪਟੋਪ ਖੋਲ ਕੇ ਇੱਕ ਟੈਬ ਤੋਂ ਦੂਜੀ ਟੈਬ ਤੱਕ ਦੀ, ਅ ਦੀ ਯਾਤਰਾ ਕਰਦੇ ਆ। ਹੋਰ ਤਾਂ ਕੋਈ ਯਾਤਰਾ ਨਹੀਂ ਕਰ ਸਕਦੇ ਉਹ ਵਿਚਚਾਰੇ। ਵਰਕ ਫ੍ਰੋਮ ਹੋਮ ਵਾਲਲੇ ਤਾਂ ਕਈ ਨਹੀਂ।
ਹੋਰ ਤੁਹਾਨੂੰ ਕਾਹਦੇ ਚ ਯਾਤਰਾ ਕਰਨੀ ਪਸੰਦ ਹੈ? ਕਾਰ, ਗੱਡੀ, ਬੱਸ
ਮੈਨੂੰ ਤਾਂ ਜੀ ਜਦੋਂ ਮੈਂ ਛੋਟੀ ਸੀਗੀ, ਉਦੋਂ ਮੈਨੂੰ ਬੜਾ ਸ਼ੌਕ ਸੀਗਾ। ਕਿ ਮੈਂ ਨਾ ਹਵਾਈ ਜਹਾਜ਼ ਤੇ, ਯਾਤਰਾ ਕਰਨੀ ਹੈਗੀ ਹੈ। ਪਰ ਮੈਂ ਆਪਣਾ ਯਾਤ ਜਦੋਂ ਹਵਾਈ ਜਹਾਜ਼ ਤੇ ਚੜੀ ਆ। ਪੈਲੀ ਵਾਰ ਤਾ ਜਦੋ ਡੋਮੈਸਟਿਕ ਗਈ ਆਂ ਹੈਦਰਾਬਾਦ, ਓ ਤਾ ਠੀਕ ਰੇਆ ਮੇਰਾ ਸਫ਼ਰ। ਜਦੋਂ ਮੈਂ ਦੂਜੇ ਮੁਲਕ ਗਈ ਹਾਂ, ਉਹ ਵਾਲੀ ਯਾਤਰਾ ਤਾਂ ਮੈਂ ਆਪਣੀ ਜ਼ਿੰਦਗੀ ਚ- ਕਦੀ ਨਹੀਂ ਭੁੱਲ ਸਕਦੀ। ਮਰਦੇ ਦਮ ਤੱਕ ਨਹੀਂ ਭੁੱਲ ਸਕਦੀ। ਉਹ ਵਾਲੀ ਯਾਤਰਾ।
ਹੂੰ।
ਉਹਦੇ ਚ ਇੰਨੇ ਕਾਂਡ ਹੋਏ, ਇੰਨੇ ਕਾਂਡ ਹੋਏ ਜੇ ਕਿਤੇ ਉਹਦੇ ਤੇ ਫਿਲਮ ਬਣੇ ਨਾ ਸੁਪਰ ਹਿੱਟ ਜਾਵੇ ਉਹ। ਉਹ ਤਾਂ ਇੱਦਾਂ ਦੀ ਜਰਨੀ ਰਹੀ ਹੈ ਮੇਰੀ।
ਹੂੰ।
ਹੈਲੋ, ਤੁਸੀਂ ਕਦੇ ਕੀਤਾ ਜੀ ਹਵਾਈ ਜਹਾਜ਼ ਦਾ ਸਫ਼ਰ?
ਹਾਂ ਮੈਂ ਹੈਦਰਾਬਾਦ ਗਈ ਹੋਈ ਹਾਂ, ਇੱਕ ਵਾਰੀ।
ਅੱਛਾ, ਕਿਵੇਂ ਦਾ ਸੀ ਐਕਸਪੀਰੀਅੰਸ ਤੁਹਾਡਾ।
ਸ਼ੁਰੂ ਹੁੰਦਾ ਨਾ ਚੱਲਣਾ, ਸ਼ੁਰੂ ਹੁੰਦਾ ਉਦੋਂ ਘਬਰਾਹਟ ਹੁੰਦੀ। ਸੀ ਮੈਨੂੰ, ਉਦੋਂ ਹੋਈ ਸੀ ਘਬਰਾਹਟ। ਫੇਰ ਜਦੋਂ ਐਨ ਹੋ ਜਾਂਦਾ ਹੈ, ਸਮੂਥ ਉਦੋਂ ਨਹੀਂ। ਜਦੋਂ ਸ਼ੁਰੂ ਹੁੰਦਾ ਨਾ ਉਦੋਂ, ਚੜਾਈ ਚੜਨੀ ਸ਼ੁਰੂ ਹੁੰਦਾ।
ਹਾਂ ਬਿਲਕੁਲ- ਬਿਲਕੁਲ ਵਿੰਡੋ ਸੀਟ ਤੇ ਬੈਠੇ ਸੀ ਤੁਸੀਂ ਕਿ ਨਹੀਂ?
ਹੈਂ?
ਵਿੰਡੋ ਸੀਟ ਤੇ ਬੈਠੇ ਸੀ ਕਿ ਨਹੀਂ?
ਨਹੀਂ।
ਬੈਠਣਾ ਸੀ ਵਿੰਡੋ ਸੀਟ ਤੇ, ਬਦਲਾਂ ਨੂੰ ਦੇਖ ਕਰਨਾ ਸੀ, ਉਹ ਐਕਸਪੀਰੀਅੰਸ ਤਾਂ ਬੜਾ ਹੀ ਵਧੀਆ ਹੁੰਦਾ।
ਤੇ ਰੱਬ ਨੇ ਚਾਹਿਆ।
ਠੀਕ ਹੈ- ਠੀਕ ਹੈ, ਵੈਸੇ ਤੁਹਾਨੂੰ ਪੁੱਛਿਆ ਜਾਵੇ ਤਾਂ ਤੁਸੀਂ ਬੱਸ ਚ ਵੀ ਸਫ਼ਰ ਕੀਤਾ ਹੋਣਾ। ਹਾਂ ਰੇਲ ਗੱਡੀ ਚ ਵੀ, ਤੇ ਹਵਾਈ ਜਹਾਜ਼ ਚ ਵੀ, ਤਿੰਨਾਂ ਚ ਤੁਸੀਂ ਸਫ਼ਰ ਕੀਤਾ ਸੀ। ਸਭ ਤੋਂ ਵਧੀਆ ਸਫ਼ਰ ਤੁਹਾਨੂੰ ਕਿਹੜਾ ਲੱਗਿਆ ਤਿੰਨਾਂ ਚੋ?
ਮੈਨੂੰ ਸਭ ਤੋਂ ਵਧੀਆ ਤਾਂ ਟ੍ਰਰੇਨ ਦਾ ਹੀ ਲੱਗਦਾ ਵੈਸੇ।
ਹੈ ਨਾ।
ਹੂੰ।
ਹਾਂ।
ਕੰਫਰਟੇਬਲ ਲੱਗਦੀ ਹੈ ਟ੍ਰੇਨ, ਹਰ ਲਿਆਜ ਨਲ। ਅ ਜਾਦਾ ਵੀ ਕਿੰਨੇ ਘੰਟੇ ਪਹਿਲੇ ਏਅਰਪੋਰਟ ਤੇ ਜਾਓ।
ਹਾਂ।
ਥੱਕ ਜਾਂਦਾ ਬੰਦਾ ਓਦਾ ਹੀ।
ਬਿਲਕੁਲ -ਬਿਲਕੁਲ ਨਾਲੇ ਸੌ ਤਰਾਂ ਦੀਆਂ ਦਲੀਲਾਂ ਹੁੰਦੀਆਂ।
ਹਾਂ।
ਆਹ ਭਾਰ ਵੱਧ ਗਿਆ ਜੀ। ਆ ਸਮਾਨ ਨੀ ਲੈ ਕੇ ਜਾਣਾ, ਉਹ ਸਮਾਨ ਨੀ ਲੈ ਕੇ। ਜਣਾ ਉਹ ਬੜਾ ਖੱਜਲ ਕਰਨ ਵਾਲਾ ਹੁੰਦਾ।
ਹੂੰ।
ਹੈ ਨਾ।
ਹੂੰ, ਟ੍ਰੇਨ ਤੇ ਹਜ਼ੂਰ ਸਭ ਗਏ ਸੀ, ਅਸੀਂ ਪੂਰੀ ਫੈਮਿਲੀ। ਬਹੁਤ ਇੰਜੋਏ ਕੀਤਾ ਸੀ, ਬਹੁਤ ਮਜ਼ਾ ਆਇਆ ਸੀ।
ਠੀਕ ਹੈ- ਠੀਕ ਹੈ ਮੈਂ ਤਾਂ ਆਪਣੇ ਦੇਸ਼ ਦੀ। ਟ੍ਰੇਨ ਚ ਤਾਂ ਬੈਠੀ ਹੋਈ ਹਾਂ, ਮੈਂ ਯੂਰਪ ਦੀ ਟ੍ਰੇਨ ਚ ਵੀ ਬੈਠੀ ਹੋਈ ਹਾਂ। ਮੈਂ ਗਈ ਸੀ ਵਰਸਾ ਤੋਂ ਬਰਲਿਨ। ਸਾਡੇ ਇੱਥੇ ਨਾ ਟਰੇਨਾਂ ਦਾ ਸਿਸਟਮ ਵਧੀਆ ਹੈ। ਬਾਹਰ ਨਾਲੋਂ, ਬਾਹਰ ਪਤਾ ਕੀ ਹਿਸਾਬ ਹੈ, ਬਾਹਰ ਹੈਗਾ ਜੀ ਜਿਵੇਂ ਮੰਨਲਓ, ਅਸੀਂ ਜ ਦਿੱਲੀ ਜਾਣਾ। ਉਹ ਜਲੰਧਰ ਤੋਂ ਫਗਵਾੜੇ ਪਹਿਲੇ ਉਤਰਾਂਗੇ। ਫਗਵਾੜੇ ਤੋਂ ਫੇਰ ਇੱਕ ਹੋਰ ਟ੍ਰੇਨ ਜਾਏਗੀ। ਲੁਧਿਆਣੇ ਉਤਾਰੇਗੀ। ਫੇਰ ਲੁਧਿਆਣੇ ਤੋਂ ਕਰਨਾ ਅ ਕੁਰੂਕਸ਼ੇਤਰ ਵਾਲੀ ਜਾਏਗੀ ਮਤਲਬ ਬੜੀਆਂ ਟਰੇਨਾਂ ਚੇਂਜ ਕਰਨੀਆਂ ਪੈਂਦੀਆਂ ਤੇ ਉਹ ਪਲੈਟਫਾਰਮ ਵੀ ਅਲੱਗ- ਅਲੱਗ ਹੁੰਦੇ ਆ। ਮੈਂ ਪਹੁੰਚ ਤਾਂ ਗਈ ਵਰਸਾ। ਜਦੋਂ ਮੈਂ ਉਹਦੇ ਚ ਜਾਣ ਲੱਗੀ। ਆਪਣੇ ਇੱਥੇ ਜ- ਇੰਡੀਆ ਦੇ ਵਿੱਚ ਚਲੋ ਮੈਂ ਰੀਸੈਂਟਲੀ ਸ਼ਤਾਬਦੀ ਚ ਗਈ ਹਾਂ। ਸ਼ਤਾਬਦੀ ਚ ਪੂਰੇ ਨੈਟ- ਵਕ ਆ ਰਹੀ ਸੀਗੇ। ਪਰ ਜਦੋਂ ਅਸੀਂ ਬਾਹਰ ਉੱਥੇ ਟ੍ਰੇਨ ਚ ਬੈਠਦੇ ਹਾ ਨਾ। ਅ ਯੂਰਪ ਦੇ ਵਿੱਚ, ਉੱਥੇ ਟ੍ਰਰੇਨਾਂ ਦੇ ਵਿੱਚ ਉਹ ਨੈਟਵਰਕ ਆਉਂਦਾ ਹੀ ਨਹੀਂ ਹੈ। ਤੇ ਮੈਂ ਘਬਰਾ ਗਈ। ਮੈਂ ਆਪਣੇ ਘਰ ਫੋਨ ਨਹੀਂ ਕਰ ਪਾਈ। ਫੇਰ ਇਹ ਸ਼ੁਕਰ ਸੀ, ਕਿ ਮੈਂ ਨਾ ਆਪਣੇ ਇੱਥੇ ਇੰਡੀਅਨ ਕਮਿਊਨਿਟ ਵਾਲੇ ਬੰਦਿਆਂ ਨਾਲ ਜੁੜੀ ਹੋਈ ਸੀਗੀ, ਉਹਨਾਂ ਨੂੰ ਮੈਂ ਕਾਲ ਕਰਤੀ। ਤੇ ਉਹਨਾਂ ਨੂੰ ਮੈਂ ਕਾਲ ਕੀਤੀ, ਮੈਂ ਇਹਨਾ ਨੂੰ ਕਹਿ ਤਾ ਆਹ ਮੇਰੇ ਮੰਮਾ ਦਾ ਨੰਬਰ ਆ। ਇਹਨਾਂ ਨੂੰ ਫੋਨ ਕਰਕੇ ਦੱਸ ਦੋ, ਮੈਂ ਟ੍ਰੇਨ ਚ ਬੈਠ ਗਈ ਹਾਂ ਏ। ਨੈਟਵਰਕ ਨੀ ਆ ਰਿਹਾ। ਇੰਟਰਨੈਟ ਨੀ ਚੱਲ ਰਿਹਾ। ਤੇ ਉਹ ਵਿਚਾਰੇ ਫਿਕਰ ਕਰਨਗੇ। ਤੇ ਬੜਾ ਭਲੇ ਮਾਨਸ ਸੀ ਉਹਨਾਂ ਨੇ ਕਰ ਦਿੱਤਾ ਫੋਨ। ਅੱਛਾ ਮੈਂ ਉੱਥੇ ਟ੍ਰੇਨ ਦੇ ਵਿੱਚ ਸਫ਼ਰ ਤਾਂ ਕਰ ਲਿਆ। ਪਰ ਇੱਕ ਸਟੇਸ਼ਨ ਤੇ- ਆ ਕੇ ਗੜਬੜ ਹੋ ਗਈ। ਗੜਬੜ ਇਹ ਹੋ ਗਈ। ਕੇ ਇੱਕੋ ਸਟੇਸ਼ਨ ਤੇ ਅਸੀਂ ਜਾਣਾ ਸੀਗਾ। ਤੇ ਦੋ ਟਰੇਨਾਂ ਖੜੀਆਂ ਸੀ, ਦੋਨਾਂ ਨੇ ਜਾਣਾ ਸੀਗਾ। ਤੇ ਉਹਨਾਂ ਨੇਂ ਟਾਈਮ ਗ਼ਲਤ ਲਾ ਤਾ, ਮੈਂ ਆਪਣੀ ਟਿਕਟ ਦਿਖਾਈ ਉੱਥੇ ਦੇ ਲੋਕਲ ਆਫਿਸਰ ਨੂੰ ਤੇ ਉਹ ਕਹਿੰਦੇ ਹਾਂਜੀ, ਤੁਸੀਂ ਆਹੀ ਟ੍ਰੇਨ ਚ ਬੈਠਣਾ। ਮੈਂ ਉਸੇ ਟ੍ਰਰੇਨ ਚ ਬੈਠ ਗਈ ਤੇ ਓਹ ਟ੍ਰੇਨ ਸੀਗੀ ਗਲਤ। ਗਲਤੀ ਮੇਰੀ ਨਈਂ ਸੀ। ਉੱਥੇ ਦਾ ਟੀ ਟੀ ਵੀ ਵਿਚਾਰਾ ਘਬਰਾ ਗਿਆ। ਤੇ ਉੱਥੇ ਦੇ ਲੋਕ ਵੀ ਬੜੇ ਘਬਰਾ ਗਏ ਕਿ ਹੁਣ ਅਸੀਂ ਇਕੱਲੀ ਕੁੜੀ ਨੂੰ ਕਿੱਥੇ ਉਤਾਰਾਂਗੇ ਰਾਤ ਦਾ ਸਮਾਂ ਸੀ। ਤੇ ਪਰ ਇਹ ਹੈ ਦਾਤ ਚਲੋ ਉਹ ਲੋਕ ਨਾਂ ਆਪਣੀ ਗ਼ਲਤੀ ਮੰਨਦੇ ਆ ਉਹ ਲੋਕ ਸਾਡੇ ਇੱਧਰ ਇੰਡੀਆ ਵਾਂਗ ਨਹੀਂ ਕੇ ਪੱਲਾ ਝਾੜ ਲੈਣਗੇ ਬਿਲਕੁਲ ਨੀਂ ਉੱਥੇ ਇੱਕ ਸਟੇਸ਼ਨ ਤੇ ਮੈਂ ਕੱਲੀ ਬੈਠੀ ਸੀਗੀ। ਤੇ ਪੁਲਿਸ ਆਫਿਸਰ ਉਦੋਂ ਤੱਕ ਨਹੀਂ ਗਿਆ ਆਪਣੀ ਡਿਊਟੀ ਤੋਂ ਉਹਦੇ ਡਿਊਟੀ ਆਰਸ ਖ਼ਤਮ ਵੀ ਹੋ ਗਈ ਸੀ, ਜਦ ਤੱਕ ਮੈਨੂੰ ਮੇਰਾ ਕਜ਼ਨ ਉੱਥੇ ਸਟੇਸ਼ਨ ਤੇ ਲੈਣ ਨਈਂ ਆਇਆ ਤੇ ਮੈਨੂੰ ਆਹ ਚੀਜ਼ ਉੱਥੇ ਦੀ ਬੜੀ ਚੰਗੀ ਲੱਗੀ ਹਾਂ ਡਰ ਮੈਂ ਬੋਤ ਗਈ ਸੀ ਮੈਂ ਓਥੇ ਏਕ ਸਟੇਸ਼ਨ ਤੇ ਬਾਰਾ ਵਜੇ ਪੌਂਚੀ ਸੀ ਤੇ ਟ੍ਰੇਨ ਜਿਹੜੀ ਬਰਲਿਨ ਤੱਕ ਜਾਣੀ ਸੀ ਅਗਲੀ, ਉਹ ਚਾਰ ਵਜੇ ਜਾਣੀ ਸੀ ਸਵੇਰੇ। ਤੇ ਮੇਰੇ ਕਜ਼ਨ ਨੂੰ ਅੱਧਾ ਘੰਟਾ ਲੱਗਣਾ ਸੀ ਉੱਥੇ ਤੱਕ ਆਣ ਲੱਗਿਆ ਉਹ ਅੱਧਾ ਘੰਟਾ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਅੱਧਾ ਘੰਟਾ ਸੀ। ਮੈਂ ਤਾਂ ਉੱਥੇ ਸਿਰ ਜਪਈ ਸਾਬ ਦਾ ਪਾਠ ਈ ਕਰਦੀ ਪਈ ਸੀ। ਕਿ ਮੈਂ ਕੱਲੀ ਕੁੜੀ ਆ, ਸਟੇਸ਼ਨ ਤੇ ਨਾਂ ਬੰਦਾ, ਨਾਂ ਬੰਦੇ ਦੀ ਜਾਤ ਤੇ ਮੈਂ ਸਹੀ ਸਲਾਮਤ ਪਹੁੰਚ ਜਾਵਾਂ ਬਸ ਬੜਾ ਵਧੀਆ ਉਹ ਐਕਸਪੀਰੀਅੰਸ ਸੀ ਚਲੋ, ਯਾਦ ਰਹੇਗਾ। ਹਾਂ ਆਪਾਂ ਕੰਪੇਅਰ ਕਰੀਏ ਟ੍ਰੇਨ ਯਾਤਰਾ ਤਾਂ ਉਹ ਮੈਂ ਕਹੂਗੀ ਇੰਡੀਆ ਵਰਗੀ ਟ੍ਰੇਨ ਯਾਤਰਾ ਕਿਤ ਤੇ ਨਈਂ ਆ। ਵੰਦੇ ਭਾਰਤ ਨੋ ਡਾਊਟ ਬਹੁਤ ਵਧੀਆ ਆ। ਸ਼ਤਾਬਦੀ ਬਹੁਤ ਵਧੀਆ। ਸਭ ਸਭ ਤੋਂ ਵਧੀਆ ਚੀਜ਼ ਮੈਨੂੰ ਹੁਣ ਇਹ ਲੱਗਦੀ ਐ ਕਿ ਸਾਡੀਆਂ ਟਰੇਨਾਂ ਚ ਹੁਣ ਨੈੱਟਵਰਕ ਆਉਂਦੇ ਆ
ਹਂ ਬਿਲਕੁਲ, ਬਿਲਕੁਲ।
ਅਸੀਂ ਵੀ ਜਦੋਂ ਹਜ਼ੂਰ ਸਾਹਿਬ ਗਏ ਹਾਂ, ਅਸੀਂ ਪੂਰੀ ਫੈਮਿਲੀ ਇਕੱਠੇ ਸੀ, ਬਹੁਤ ਇੰਜੋਏ ਕਰਦੇ ਗਏ ਆਂ
ਪੰਜਾਬੀਆਂ ਦੀ ਖ਼ਾਸੀਅਤ ਅਹ ਲੰਗਰ ਇਨਾਂ ਟਰੇਨ ਦੇ ਵਿੱਚ ਈ
ਬਿਲਕੁਲ
ਕਿ ਤੁਸੀਂ ਅਹ ਭੁੱਖੇ ਰਹਿ ਈ ਨੀਂ ਸਕਦੇ। ਹਰ ਤਰ੍ਹਾਂ ਦੀ ਸੇਵਾ, ਸੇਵਾ ਭਾਵਨਾ ਬਹੁਤ ਏ ਲੋਕਾਂ ਚ। ਤੇ ਅ ਵਧੀਆ ਲੱਗਾ। ਸਾਰਿਆਂ ਦੇ ਨਾਲ ਜਾਣਾ।
ਹਾਂ।
ਸਫ਼ਰ ਦਾ ਪਤਾ ਈ ਨਹੀਂ ਲੱਗਦਾ, ਕਿੰਜ ਬੀਤ ਜਾਂਦਾ ਐ।
ਮੈਨੂੰ ਇੱਕ ਚੀਜ਼ ਹੋਰ ਆਪਣੀਆਂ ਟ੍ਰਰੇਨਾਂ ਚ ਵਧੀਆ ਇਹ ਲੱਗਦੀ ਆ ਕੇ ਆਪਾਂ ਏਅਰਪੋਰਟ ਤੇ, ਫਲਾਈਟਾਂ ਤੇ, ਪੱਚੀ-ਪੱਚੀ, ਤੀਹ-ਤੀਹ ਹਜ਼ਾਰ ਲਗਾਨੇਂ ਆਂ। ਉਹ ਸਾਨੂੰ ਸਿਰਫ਼ ਇੱਕ ਕੁਰਸੀ ਦਿੰਦੇ ਐ। ਜਦ ਕਿ ਅਸੀਂ ਆਪਣੀ ਟ੍ਰੇਨ ਤੇ ਚਾਰ-ਪੰਜ ਹਜ਼ਾਰ ਵਾਲੀ ਟਿਕਟ ਵੀ ਲਈ ਐ ਨਾਂ, ਸਭ ਤੋਂ ਮਹਿੰਗੀ ਵਾਲੀ ਤੇ ਉਹ ਸਾਨੂੰ ਪੂਰਾ ਇੱਕ ਪ੍ਰਾਈਵੇਟ ਰੂਮ ਦਿੰਦੇ ਆ। ਪੂਰੀ ਅ ਸਪੇਸ ਦਿੰਦੇ ਆ ਕਿ ਅਸੀਂ ਉੱਥੇ ਲੇਟ ਸਕੀਏ, ਬੈਠ ਸਕੀਏ। ਮੈਨੂੰ ਆਹ ਏਅਰਪੋਰਟ ਵਾਲਿਆਂ ਦੀ ਸਭ ਤੋਂ ਗੰਦੀ ਚੀਜ਼ ਲੱਗਦੀ ਏ। ਕੋਈ ਏਦਾਂ ਦਾ ਸਿਸਟਮ ਹੋਣਾ ਚਾਹੀਦਾ। ਮੰਨ ਲਓ! ਕੋਈ ਬੰਦਾ ਹਰ ਕੋਈ ਬਿਜਨਸ ਕਲਾਸ, ਫਸਟ ਕਲਾਸ ਨਹੀਂ ਅਫੋਰਡ ਕਰ ਸਕ ਸਕਦਾ ਹਨਾਂ, ਤੇ ਤੁਸੀਂ ਜਿਹੜੇ ਬਿਜਨਸ ਕਲਾਸ ਵਾਲੇ ਆ, ਫਸਟ ਕਲਾਸ ਵਾਲੇ ਆ, ਉਹਨਾਂ ਨੂੰ ਤੁਸੀਂ ਹਰ ਸੁੱਖ ਸੁਵਿਧਾਵਾਂ ਦਿੰਦੇ ਹੋ। ਇਕੋਨਮੀ ਵਾਲੇ ਜ਼ਿਆਦਾ ਹੁੰਦੇ ਹੈ ਤੁਹਾਨੂੰ ਜ਼ਿਆਦਾ ਰਵੈਨਿਊ ਇਕੋਨੋਮੀ ਤੋਂ ਜਨਰੇਟ। ਹੁੰਦਾ ਤੇ ਤੁਸੀਂ ਉਹਨਾ ਨੂੰ ਕੀ ਸਰਵਿਸ ਦਿੰਦੇ ਹੋ। ਵੈਸੇ ਸਿੰਪਲ ਇੱਕ ਚੇਅਰ ਹੁੰਦੀ ਆ। ਤੁਹਾਨੂੰ ਐਟਲੀਸਟ ਚੇਅਰ ਜਾਂ ਕੋਈ ਏਦਾਂ ਦੀ ਚੀਜ਼ ਦਾ ਰੱਖਣਾ ਚਾਹੀਦਾ ਕਿ ਬੰਦਾ ਆਰਾਮ ਨਾਲ ਲੇਟ ਸਕੇ। ਮੈਂ ਸੱਚੀ ਦੱਸਾਂ ਮੈਂ ਜਦੋਂ ਵੈਸੇ ਤਾਂ ਮੈਂ। ਦੋ ਵਾਰੀ ਹੀ, ਦੋ ਤਿੰਨ ਵਾਰੀ ਹੀ। ਫਲਾਈਟ ਲਈਆਂ ਤੇ ਡੋਮੈਸਟਿਕ ਵੇਲੇ ਤਾਂ ਪਤਾ ਨੀ ਲੱਗਦਾ ਦੋ ਘੰਟਿਆਂ ਚ ਬੰਦਾ ਪਹੁੰਚ। ਜ਼ਿਆਦਾ ਉਹਦੇ ਚ ਨੀ ਇੰਨੀ ਦਿੱਕਤ। ਮੈਂ ਜਦੋਂ ਗਈ ਆ ਨਾ ਇੱਥੇ ਵਰਸਾ। ਉਦੋਂ ਮੈਨੂੰ ਨਾ ਲੈਗ ਸਪੇਸ ਵੀ ਬਹੁਤ ਘੱਟ ਮਿਲੀ। ਮਤਲਬ ਹਾਂ ਤੇ ਜਦੋਂ ਮੈਨੂੰ ਪਤਾ ਲੱਗਿਆ ਉੱਥੇ ਫਸਟ ਕਲਾਸ ਵਾਲਿਆਂ ਨੂੰ ਤਾਂ ਬੈਡ ਮਿਲਦੇ ਹੈ। ਇਹ ਮਿਲਦਾ ਤੇ ਮੈਨੂੰ ਨਾ। ਬੜਾ ਆਪਣੇ ਆਪ 'ਚ ਫੀਲ ਹੋਇਆ। ਕਿ ਯਾਰ ਹਾਂ! ਇੰਨਾ ਕੁ ਪੈਸਾ ਤਾਂ ਬੰਦੇ ਕੋਲ ਹੋਣਾ ਚਾਹੀਦਾ। ਕਿ, ਬੰਦਾ ਫਸਟ ਕਲਾਸ ਅਫੋਰਡ ਕਰ ਸਕੇ। ਤੇ ਉਦੋਂ ਮੈਨੂੰ ਨਾ ਆਪਣੇ ਜਲਣ ਜਿਧਰ ਦਾ ਜਾਂ, ਆਪਣੀ ਰੇਲਵੇ ਦਾ ਨਾ। ਜਨਰਲ ਡੱਬਾ ਯਾ ਸਲੀਪਰ ਕਲਾਸ ਚੇਤੇ ਆਈ ਕਿ ਆਪਾਂ ਦੋ ਸੋ ਰੁਪਇਆ ਜਾਂ ਢਾਈ ਸੋ ਰੁਪਇਆ। ਪੈ ਦਿੰਦੇ ਆ ਤੇ ਸਾਨੂੰ ਉਹ। ਪ੍ਰੋਪਰ ਲੇਟਣ ਦੀ ਸਪੇਸ ਦਿੰਦੇ ਕਿ! ਬੰਦਾ ਆਪਣੀ ਥਕਾਵਟ ਲਾ ਲਵੇ।
ਹੂੰ!
ਹੈ ਨਾ।
ਹਾਂ ਬਿਲਕੁਲ, ਬਿਲਕੁਲ। ਚੇਅਰ ਹੀ ਦੇ ਦੇਣ ਭਾਵੇ। ਪਰ, ਥੱਲੇ ਅ ਲੈਗਸ ਨੂੰ ਸਿੱਧੀਆਂ ਕਰਨ ਲਈ ਥੱਲੇ ਕੁਝ। ਹੋਣਾ ਚਾਹੀਦਾ।
ਬਿਲਕੁਲ ਹੋਣਾ ਚਾਹੀਦਾ ਨਾਲੇ ਤੁਸੀਂ ਕੀ ਕਹਿੰਦੇ ਹੋ? ਜਿਵੇਂ ਆਪਾਂ ਦੇਖੀਏ ਤਾਂ ਠੀਕ ਹੈ ਹਵਾਈ ਜਹਾਜ਼ ਦਾ ਸਫ਼ਰ। ਪਰ! ਹਰ ਇੱਕ ਮਿਡਲ ਕਲਾਸ ਦਾ ਸਪਨਾ ਹੁੰਦਾ। ਕੇ, ਕਿ! ਇੱਕ ਵਾਰ ਤਾਂ ਜ਼ਿੰਦਗੀ 'ਚ ਆਪਾਂ ਹਵਾਈ- ਜਹਾਜ਼ ਦਾ ਸਫ਼ਰ ਕਰੀਏ।
ਹੂੰ!
ਪਰ ਕਈ ਵਾਰੀ ਕੀ ਹੁੰਦਾ ਏ। ਕਿ, ਉੱਥੇ ਦੇ ਲੋਕ ਨਾ ਕੁਛ ਏਅਰ ਹੋਸਟਸ ਤਾਂ ਬਹੁਤ ਚੰਗੀਆਂ ਹੁੰਦੀਆਂ। ਬੜੀਆਂ ਨਾਈਸ ਹੁੰਦੀਆਂ ਪਰ ਕੁਛ ਏਅਰ ਹੋਸਟ ਇੰਨੀਆਂ ਬਦਤਮੀਜ਼ ਹੁੰਦੀਆਂ ਨੇ। ਮੈਨੂੰ ਯਾਦ ਆ ਮੇਰੀ ਫਰੈਂਡ ਦੱਸਦੀ ਸੀਗੀ। ਕਿ ਉਹ ਆਉਂਦੀ ਪਈ ਸੀ। ਉਹਨੇ ਸਿੰਪਲ ਕੱਪੜੇ ਪਾਏ ਸੀ ਜਿਵੇਂ ਨੋਰਮਲ ਪਿੰਡ ਦੇ ਵਿੱਚ ਕੁੜੀਆਂ ਪਾਉਂਦੀਆਂ ਸੂਟ ਪਾਇਆ ਹੋਇਆ ਸੀਗਾ। ਤੇ, ਉਹਨੂੰ ਦੇਖ ਕਿ ਲੋਕ ਉਹਨੂੰ ਇੰਨਾ ਜੱਜ ਕਰਦੇ ਪਏ ਸੀ ਏਅਰਪੋਰਟ ਤੇ ਫਲਾਈਟ ਦੇ ਵਿੱਚ। ਫਿਰ ਲੋਕੀ। ਕਿ! ਮਜ਼ਾਕ ਤੱਕ ਬਣਾਣਾ ਆ ਸ਼ੁਰੂ ਕਰ ਦਿੰਦੇ, ਇਹਨਾਂ ਬੰਦਿਆਂ ਦਾ ਕਿ! ਤੁਸੀਂ ਕਿੱਥੇ ਪਹੁੰਚ ਗਏ? ਸੋ ਮੈਨੂੰ ਏਦਾਂ ਲੱਗਦਾ ਕਿ ਜਿੰਨੇ ਵੀ ਆ ਅਮੀਰ ਬੰਦੇ ਹੁੰਦੇ ਆ ਨਾ। ਇਹ ਅੰਦਰੋਂ ਨਾ ਖੋਖਲੇ ਹੁੰਦੇ ਆ ਇਹ ਇਹਨਾਂ ਦੀਆਂ ਆਪਣੀਆਂ ਇਨਸਿਕਿਓਰਿਟੀਜ਼ ਹੁੰਦੀਆਂ। ਇਹਨਾ ਨੂੰ ਲੱਗਦਾ ਸਿਰਫ। ਪੈਸਾ ਹੋਏਗਾ ਤਾਂ ਹੀ ਬੰਦਾ ਇੰਜੋਏ ਕਰ ਸਕਦਾ ਆਪਣੀ ਜਰਨੀ ਓਦਾਂ ਨਹੀਂ ਪਰ ਇਹ ਗਲਤ ਆ। ਹੈਨਾ।
ਹੂੰ!
ਚਲੋ ਜੀ, ਧੰਨਵਾਦ।
ਠੀਕ ਹੈ ਜੀ, ਉਕੇ।
ਧੰਨਵਾਦ, ਓਕੇ।